ਲੋ ਹਾਂਜੀ ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਕਿਵੇਂ ਓ?
ਠੀਕ ਐ ਜੀ ਵਧੀਆ ਤੁਸੀਂ ਦੱਸੋ?
ਹਾਂਜੀ ਵਧੀਆ ਹੋਰ ਕੀ ਕਰਦੇ ਸੀ?
ਕੁੱਝ ਨੀ ਜੀ ਹੁਣ ਵੇਲੇ ਹੋਏ ਆ ਖਾਣਾ-ਖੂਣਾ ਖਾ ਕੇ।
ਹਾਂਜੀ, ਅਸੀ ਵੀ ਐਵੇਂ ਈ ਆ ਹੁਣ ਵੇਲੇ ਹੋਏ ਆ ਗੇ ਅੱਜ ਸੰਡੇ ਸੀ ਸੰਡੇ ਨੂੰ ਬੱ ਚੇ ਵੀ ਘਰੇ ਏ ਵੀ ਘਰੇ ਹੁੰਦੇ ਆ ਫੇਰ ਕੰਮ ਵੱਧ ਜਾਂਦੈ
ਹਾਂਜੀ। ਹਾਂ ਸੰਡੇ ਨੂੰ ਤਾਂ ਕੰਮ ਇਵੇਂ ਵੱਧਦਾ ਈ ਐ ਸਾਰੇ ਘਰੇ ਰੈਂਦੇ ਆ ਬੱਚੇ ਵੀ ਓ ਆਪ ਈ ਘਰੇ ਰੈਂਦੇ ਆ ਤਾ ਕਰਕੇ ਕੰਮ ਜਾਦਾ ਈ ਹੋ ਜਾਂਦੈ।
ਹਾਂ ਫੇਰ ਖਿਲਾਰਾ ਪਈ ਜਾਂਦਾ ਹੁੰਦੇ ਕਦੇ ਕੁਛ ਬਣਾਓ, ਕਦੇ ਕੁਛ ਕਰੋ, ਕਦੇ ਕੁਛ ਕਰੋ।
ਸਈ ਗੱਲ ਐ।
ਹੂੰ। ਜਦੋਂ ਏ ਸਾਰੇ ਬੱਚੇ ਸਕੂਲ ਹੁੰਦੇ ਹੈਗੇ ਏ ਕੰਮ ਤੇ ਜਾ ਬੜ ਅੰਦੇ ਐ ਫੇਰ ਓ ਤੋਂ ਵਧੀਆ ਆਰਾਮ ਨਾਲ ਕੰਮ ਹੋ ਜਾਂਦੈ ਜਿਸ ਦਿਨ ਹੂੰ-ਹੂੰ ਫਿਰ ਐਵੇਂ ਨੀ ਨਾ ਹੈਗਾ ਵੀ ਹਾਂ ਕੋਈ ਖਿਲਾਰੂ ਜਿੰਨਾ ਕੰਮ ਹੁੰਦਾ ਓ ਸਾਰਾ ਨਿਪਟਦਾ ਈ ਜਾਂਦੈ।
ਸਈ ਗੱਲ
ਹੂੰ ਹੁਣ ਇੱਕ ਕੰਮ ਕਰੋ ਦੂਜਾ ਕੰਮ ਵਧਾ ਦਿੰਦੇ ਹੈਗੇ। ਤਾਂ ਕਰਕੇ ਗਾ। ਹੂੰ ਤਾਂ ਕਰਕੇ ਅੱਜ ਤਾਂ ਫਿਰ ਜਾਦਾ ਹੀ ਬਿਜੀ ਸੀਗੇ।
ਹਾਂ ਸਈ ਗੱਲ ਐ।
ਕਾਫੀ ਜਾਆਂ ਦੇ ਅੱਜ ਫੋਨ ਵੀ ਆਏਗਾ ਫੋਨ ਵੀ ਨੀ ਚੁੱਕੇ ਗਏ।
ਅੱਛਾ
ਹੰ, ਹੋਰ ਦੱਸੋਂ
ਹੋਰ ਵਦੀਆ, ਸਾਰੇ ਵਦੀਆ ਅਸੀ
ਅੱਛਾ
ਠੀਕ ਐ, ਤੁਹਾਡੇ ਦੱਸੋ ਗਰਮੀ ਗਰਮੀ ਬਹੁਤ ਐ ਲੱਗਦੇ ਆ ਬਹੁਤ ਜ਼ਿਆਦਾ ਲਾਈਟ ਦੇ
ਹਾਂਜੀ, ਗਰਮੀ ਬਹੁਤ ਜ਼ਿਆਦਾ ਹੈਗੀ
ਗਰਮੀ ਤਾਂ ਬਸ ਪੂਛੋ ਈ ਨਾ
ਹੰ ਇੱਕ ਤਾਂ ਮੀਹ ਨੀ ਨਾ
ਕੇ ਲਾਈਟ ਨਹੀਂ ਸੀ ਸਵੇਰੇ ਹੀ ਕੱਟ ਲੱਗ ਜਾਂਦੇ ਦਿਨ ਚ ਹੀ ਕਟ ਲੱਗ ਜਾਂਦੇ ਸਾਰਾ ਕਟ ਹੀ ਕਟ ਰੰਹਦਾ ਫਿਰ
ਤਾਂ ਲਾਉਣ ਲੱਗ ਗਏ ਨਾ ਕੱਟ, ਆ ਹੈਗਾ ਬਿਜਲੀ ਆਲੇ
ਉਹ ਲੋਕ ਲਗਾ ਰੱਖੀ ਏ ਏਸੀਆਂ ਘਰਾਂ ਚ ਸਾਰਿਆਂ ਨੇ
ਹੰ ਉਹ ਲੋਡ ਪੈ ਜਾਂਦਾ ਫੇਰ ਉਹ ਕੱਟਣਾ ਪੈਂਦਾ ਉਹਨਾਂ ਨੂੰ
ਫੇਰ ਉਹ ਕੱਟ ਕਰਨੀ ਪੈਂਦੀ ਐ
ਹੰ ਉਹ ਪਹਿਲਾਂ ਕਹਿੰਦੇ ਐ ਵੀ ਹੰ ਉਹ ਕਹਿੰਦੇ ਆ ਵੀ ਤੁਸੀਂ ਓਨੇ ਹੀ ਚਲਾਓ ਵੀ ਜ਼ਿਆਦਾ ਲੋੜ ਪਊਗਾ ਤਾਂ ਫਿਰ ਬਿਜਲੀ ਦਾ ਉਹ ਹੋਆ
ਹਾਂ ਲੋਕੀ ਨਹੀ ਸਮਝਦੇ ਇਸ ਗੱਲ ਨੂੰ ਹੁਨ ਜਿਹੜੇ ਵਿਚਾਰੇ, ਉਹ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਵਿਚਾਰੇ ਪੱਕੇ ਕੂਲਰ ਐ ਫੇਰ ਉਹ ਗਰਮੀ ਮਰਦੇ ਏ ਏਸੀ ਆਲਾ ਤੋਂ ਚਲੇ ਵੀ ਦੋ ਘੰਟੇ ਲੇਟ ਨਹੀਂ ਆਉਂਦੀ ਤੇ ਉਹਨਾਂ ਕਮਰਾ ਠੰਡਾ ਤੇ ਰਹਿੰਦਾ ਐ, ਹਾਂ ਤੇ ਆਪਣੇ ਵਰਗਿਆਂ ਦੇ ਇਵੇਂ ਹੈ, ਵੀ ਕੂਲਰ ਨਾ ਚੱਲੇ ਤੇ ਫੇਰ ਆਪਾਂ ਤਾਂ ਗਰਮੀ ਮਰਨਾ ਐ
ਹਾਂਜੀ, ਇਹ ਉਹੀ ਹੈ ਸਾਰੇ ਪਾਸੇ ਗ਼ਰੀਬ ਨੂੰ ਮਾਰ ਪੈਂਦੀ ਐ ਜੀ
ਗਰੀਬ ਨੂੰ ਹੀ ਮਾਰ ਪੈਂਦੀ ਏ, ਸਹੀ ਗੱਲ ਐ
ਹੂੰ, ਕਿਉਂ ਗਰੀਬ ਦਾ ਐ ਵੀ ਕੁਛ ਨੀ ਕਰ ਸਕਦਾ ਹੈਗਾ ਹੁਨ ਇਹ ਵੱਡੇ ਲੋਕ ਐ ਏ ਸੀ ਲਗਾ ਹੁਨ ਤਾਂ ਵੈਸੇ ਅੱਜ ਕੱਲ੍ਹ ਦੇਖੀਏ ਨਾ ਲਾਈਟ ਫ੍ਰਰੀ ਹੈਗੀ ਤੇ ਮਤਲਬ ਫੇਰ ਲੋਕ ਲੋਕਾ ਨੇ ਕਾਫੀ ਜਣਿਆਂ ਨੇ ਗੇ ਏਸੀ ਲਗਾ ਰੱਖੇ ਹੈੰਗੇ
ਹਾਂ ਤੇ ਉਹ ਫਾਇਦਾ ਉਠਾੰਦੇ ਨਾ ਫਾਇਦਾ ਉਹ ਗ਼ਲਤ ਫਾਇਦਾ ਉਠਾਉਂਦੇ ਆ ਨਾ ਜਿਹੜੇ ਫਿਰ ਏਸੀ ਲਾਉਂਦੇ ਐ ਤੇ ਓ ਗਲਤ ਈ ਫਾਇਦਾ ਹੈ
ਹਾਂਜੀ-ਹਾਂਜੀ ਉਹ ਗ਼ਲਤ ਫ਼ਾਇਦਾ ਹੈਗਾ ਸਰਕਾਰ ਨੇ ਚਲੋ ਦਿੱਤੀ ਹੈਗੀ ਫ੍ਰਰੀ ਬਿਜਲੀ ਦਿੱਤੀ ਤੇ ਉਹਦਾ ਐਵੇਂ ਤਾਂ ਨਾ ਕਰੋ ਵੀ ਹਾਂ ਜੇ ਮੰਨ ਕੇ ਚਲੋ ਹੁਨ ਦੇਖੋਗਾ ਮੈਂ ਕਾਫ਼ੀ ਘਰਾਂ ਦੇ ਵਿੱਚ ਦੇਖਿਆ ਜੇ ਚਾਰ ਕਮਰੇ ਆਨਾ ਗ ਚਾਰਾਂ ਦੇ ਵਿੱਚ ਕੋਈ ਵੀ ਨੀ ਬੈਠਾ ਹੈਗਾ, ਤਾਂ ਵੀ ਪੱਖੇ ਚੱਲਦੇ ਰਹਿੰਦੇ ਆ
ਹਾਂ ਚਾਹ ਵੀ ਤਾ ਵੀ ਚੱਲਦੇ ਰਹਿੰਦੇ ਆ ਆਹ ਜਿਹੜੀ ਸਹੂਲਤ ਹੈ ਨਾ ਉਹ ਗਰੀਬ ਨੂੰ ਵੀ ਦੇਨੀ ਚਾਹੀਦੀ ਐ ਆਹ ਸਾਰਿਆਂ ਵਾਸਤੇ ਕਰ
ਹਾਂ, ਉਹ ਸਾਰਿਆਂ ਉਹ ਸਾ ਸਾਰਿਆਂ ਨੇ ਈ ਕੀਤੀ ਹੈਗੀ ਉਹਨਾਂ ਨੇ ਤਾਂ ਐਂ ਕੀਤਾ ਵੀ ਸਾਰਿਆਂ ਨੂੰ ਇੱਕੋ ਜਿਹੇ ਕਰਤੇਗਾ ਪਰ ਲੋਕ ਨੀ ਨਾ ਸੋਚਦੇ ਇਹ ਚੀਜ਼ ਵੀ ਜੇ ਆਪਾਂ ਨੂੰ
ਏਸੀ ਚਲਾ ਲੈਂਦੇ ਆ, ਤੇ ਫੇਰ ਆਪਾਂ ਨੂੰ ਮਾਰ ਦੈਂਦੀ ਹੈ ਗਰੀਬੀ
ਹਾਂਜੀ ਉਹੀ ਹੈਗਾ ਹੁਨ ਏ-ਸੀ ਅਲੱਗ ਕੇਰਾਂ ਦਾ ਵੀ ਅੱਗੇ ਵੀ ਠੰਡੀ ਹਵਾ ਦਿੰਦਾ ਖਾ ਠੰਡਾ ਹੋ ਜਾਂਦਾ ਰੂਮ ਬਾਕੀ ਕੁ ਹੁਨ ਹੈਗਾ ਆਸੇ ਪਾਸੇ ਗਰਮੀ ਵੱਧਦੀ ਉਹਦੇ ਨਾਲ
ਸਹੀ ਗੱਲ ਐ ਆਸੇ ਪਾਸੇ ਤਾਂ ਗਰਮੀ ਵੱਧਦੀ ਹੈ, ਜਿਹੜੇ ਨੇੜੇ-ਨੇੜੇ ਘਰੋਂਂਦੇ ਆ ਉਹਨਾਂ ਚ ਗਰੋਂ ਗਰਮੀ ਹੁੰਦੀ ਹੈ।
ਹਾਂਜੀ ਉਹ ਏ ਸੀ ਤਾਂ ਅੱਗੋਂ ਤਾਂ ਠੰਡੀ ਹਵਾ ਦਿੰਦਾ ਹੈਗਾ ਬਾਅਦ ਦੇ ਵਿੱਚ ਜਿਹੜੀ ਗਰਮ ਹਵਾ ਕੱਢਦਾ ਹੈਗਾ ਉਹ ਸਾਰੇ ਵਾਤਾਵਰਨ ਚ ਫੈਲਦਾ ਹੈਗਾ ਉਹਦੇ ਕਰਕੇ ਗਰਮ ਹਾਂ ਉਹਦੇ ਕਰਕੇ ਗਰਮੀ ਹੋਰ ਵੀ ਜ਼ਿਆਦਾ ਹੁੰਦੀ ਹੈਗੀ ਇੱਕ ਹੁਣ ਅੱਜ ਕੱਲ੍ਹ ਦਰਖਤ ਹੈ ਨਹੀਂ ਗੇ ਦਰਖਤ ਸਾਰੇ ਪੱਟ ਰੱਖੇ ਹੈਗੇ
ਦਰਖਤ ਤੇ ਨਵੀਂ ਨਵੀਆਂ ਸੜਕਾਂ ਬਣਦੀਆਂ ਤੇ ਦਰਖਤ ਕਿੰਨੇ ਵੱਡੇ ਵੱਡੇ ਦਰਖਤ ਸੀ। ਸਾਰੇ ਪੱਟ ਤੇ
ਹਾਂਜੀ ਤੇ ਉਹਦਾ ਕਰਕੇ ਹੁਣ ਬਾਰਿਸ਼ ਵੀ ਨੀ ਨਾ ਹੁੰਦੀ। ਹੂ
ਹੂ ਤੇ ਹੁਣ ਪਤਾ ਨੀ ਕੀ ਸਰਕਾਰ ਲ ਕਰਦੀ ਹੈ ਪਤਾ ਨੀ ਸੜਕਾਂ ਦਾ ਕੀ ਨਿਰਮਾਣ ਕਰਦੀ ਤੇ ਹੋਰ
ਹੂ ਹੂ ਕਹਿੰਦੇ ਚੌੜੀਆਂ ਕਰਦੇ ਆ ਚੌੜੀਆਂ ਕਰਦੇ ਐ ਮੈਂ ਹੈ ਫੇਰ ਕਿਹੜਾ ਵੀ ਜਿਵੇਂ ਹੁਣ ਕਹਿੰਦੇ ਐਕਸੀਡੈਂਟ ਜਿਆਦਾ ਹੁੰਦੇ ਹੈਗੇ ਸੜਕ ਸਾਧਨ ਜ਼ਿਆਦਾ ਹੁੰਦੇ ਹੈਗੇ। ਤੇ ਜਿਦਾਂ ਚੌੜੀਆਂ ਹੋ ਗਈਆਂ ਮੈਨੂੰ ਤਾਂ ਲੱਗਦਾ ਨੀ ਗ ਫਿਰ ਵੀ ਏਦਾਂ ਸਿਸਟਮ ਰੁਕ ਜੇਗਾ।
ਕੁਛ ਨੀ ਉਵੇਂ ਹੋਊਗਾ ਫਿਰ ਜਾ ਤਾਂ ਵੱਲ ਚੱਲਿਆ ਕਰਨ ਗਿਆ। ਜਾਂਦਾ ਹਾਂ।
ਉਹੀ ਆ, ਹੁਣ ਗਰਮੀ ਦਰ ਹਾਂ ਦਰਖੱਤ ਸਾਰੇ ਪੱਟ ਤੇ ਗਰਮੀ ਏ ਹੁਣ ਅਗਰ ਮੀਂਹ ਵੀ ਉਦੋਂ ਹੀ ਪੈਂਦਾ ਆ ਜਦੋਂ ਹੁਣ ਦਰਖਤ ਹੋਣਗੇ ਜਿੱਥੇ ਦਰਖਤ ਦਰੱਖਤ ਤੇ ਹੈਨੀ ਇਨੇ ਤੇ ਉੱਥੇ ਮੀਂਹ ਪੈ ਕੇ ਵੀ ਕੀ ਕਰੂਗਾ।
ਹਾਂ, ਉੱਥੇ ਕੀ ਮੀਂਹ ਪਊਗਾ ਤੇ ਗਰਮੀ ਵੀ ਬਹੁਤ ਜ਼ਿਆਦਾ ਹੋਊਗੀ।
ਹਾਂਜੀ। ਗਰਮੀ ਬਹੁਤ ਜ਼ਿਆਦਾ ਹੋਣ ਲੱਗ ਗਈ ਐ। ਅੱਗੇ ਤਾਂ ਐਵੇਂ ਹੁੰਦਾ ਸੀ‌ ਨਾ ਜਦੋਂ ਆਪਾਂ ਕਿਤੇ ਬਾਈਕ ਤੇ ਮਤਲਬ ਜਾਂ ਸਾਈਕਲ ਤੇ ਮਤਲਬ ਜਾਂਦੇ ਸੀ ਕਿਤੇ ਤਾਂ ਆਪਾਂ ਦਰੱਖ਼ਤ ਹੇਠਾਂ ਰੁਕ ਜਾਂਦੇ ਸੀ, ਅੱਜ ਕੱਲ੍ਹ ਤਾਂ ਨੇੜੇ ਨੇੜੇ ਦੇਖਣ ਨੂੰ ਮਿਲਦੇ ਹੀ ਨਹੀਂ ਦਰੱਖਤ
ਅੱਜ ਕੱਲ੍ਹ ਤੇ ਹਾਂ ਜੇ ਕੋਈ ਜਵਾਕ ਹੋਵੇ ਕੋਲੇ ਤੇ ਕਿੱਥੇ ਰੁਕਣ ਨੂੰ ਥਾਂ ਹੀ ਨਹੀਂ
ਹਾਂਜੀ ਹੈ ਹੀ ਨੀ ਗਾ ਐਵੇਂ ਲੱਗਦਾ ਬਸ ਛੇਤੀ ਘਰੇ ਚੱਲੋ ਬਸ
ਘਰੇ ਚੱਲੋ ਹਾਂ ਨਾ ਕੋਈ ਕੋਈ ਵਿਚਾਰਾ ਕੋਈ ਰੇਹੜੀ ਰੂਹੜੀ ਵਾਲਾ ਮਿਲਦਾ ਵੀ ਕੋਈ ਪਾਣੀ ਪੂਣੀ ਵਾਲਾ ਨਹੀਂ ਮਿਲਦਾ ਤੇ ਸ
ਅੱਗੇ ਅੱਗੇ ਹਾਂ ਅੱਗੇ ਦਰੱਖਤਾਂ ਦੇ ਹੇਠਾਂ ਕਿੰਨੀਆਂ ਰੇਹੜੀਆਂ ਲਾਉਂਦੇ ਸੀਗੇ ਲੋਕ ਕਦੇ ਥੋੜੀ ਥੋੜ੍ਹੀ ਦੂਰ ਤੇ ਹੁੰਦਾ ਸੀਗਾ ਵੀ ਹਾਂ, ਕੋਈ ਵੀ ਚੀਜ਼ ਲੈ ਲੋ ਅੱਜ ਕੱਲ ਹੁਣ ਦਰੱਖਤ ਹੋਣਗੇ ਤੇ ਰੇੜੇ ਲਾਉਣ ਹੂ ਹੈ ਹੀ ਨਹੀਂ ਗਾ ਸਿਸਟਮ ਬਿਲਕੁਲ ਏ ਈ ਗਾ ਹੁਣ ਦੇਖੋਗਾ ਕਦੋਂ ਲਾਵੇਗੀ ਦਰਖਤ ਹੈਗਾ ਕਦੋਂ ਬਹਾਲ ਹੋਣਗੇ।
ਉਹ ਕਿੰਨੇ ਕਿੰਨੇ ਸਾਲਾਂ ਦੇ ਦਰਖਤ ਸੀ, ਹੁਣ ਜਾ ਕੇ ਹੋਈ ਸੀ ਤੇ ਹਣੁ ਹੁਣ‌ ਕੇੜੀ ਪੀੜ੍ਹੀ ਹੁਣ ਨਵੀਂ ਪੀੜ੍ਹੀ ਲਾਉਂਦੀ ਆ ਦਰਖਤ
ਪੱਟ ਤਾਂ ਭਲਾਵਾ ਦੇਵੇ ਜੀ।
ਹਾਂ ਸਹੀ ਗੱਲ ਹੈ।
ਪੱਟ ਦੇਣਗੇ ਲਾਉਂਦੇ ਤਾਂ ਹੈ ਨੇ ਗੇ ਨਹੀਂ ਹੂ ਉਹਦੇ ਕਰਕੇ ਹੁਣ ਆਪਾਂ ਨੂੰ ਆਕਸੀਜਨ ਦੀ ਵੀ ਪ੍ਰੋਬਲਮ ਆ ਰਹੀ ਹੈਗੀ। ਦਰੱਖਤ ਹੈ ਨੀ ਦਰੱਖਤਾਂ ਨਾਲ ਹੀ ਆਪਾਂ ਨੂੰ ਆਕਸੀਜਨ ਮਿਲਦੀ ਹੈ ਜ਼ਿਆਦਾ ਹੈਗਾ ਸਾਹ ਲੈਣਾ ਸੌਖਾ ਹੋ ਜਾਂਦਾ ਹੈਗਾ।
ਸਹੀ ਗੱਲ ਹੈ।
ਹੂ ਤੇ ਹੁਣ ਮੇਨ, ਚੱਲੋ ਆਪਾਂ ਤਾਂ ਚੱਲੋ ਲੋ ਹੁਣ ਜਿਹੜਾ ਮਨੁੱਖ ਹੈਗਾ ਉਹ ਫਿਰ ਵੀ ਐਵੇਂ ਕੱਟ ਲੈਂਦਾ, ਵੀ ਚਲੋ ਘਰੇ ਆ ਗਿਆ, ਪੱਖੇ ਹੇਠਾਂ ਬੈਠ ਗਿਆ ਜਿਵੇਂ ਹੁਣ ਅਵਾਰਾ ਪਸ਼ੂ ਲਾਲ ਲਉਗਾ ਉਹ ਵਿਚਾਰੇ
ਹਾਂ ਕਿੱਥੇ ਪਸੂਆਂ ਦਾ ਤਾਂ ਵਿੱਚ ਵਿਚਾਰਿਆਂ ਨਾਲ ਬੁਰਾ ਹਾਲ ਹੀ ਹੈ ਜੀ ਹੂੰ।
ਖੇਤਾਂ ਚ ਜਾਂ ਖੇਤਾਂ ਚ ਦਰਖਤ, ਖੇਤਾਂ ਦੇ ਵਿੱਚ ਦਰਖਤ, ਤਾਂ ਹੈਗਾ ਔਥੇ ਜਾਂਦੇ ਆ ਤਾਂ ਲੋਕ ਨੀ ਬਨਨ ਦਿੰਦੇ ਕਿ
ਲੋਕ ਬੜਨ ਨੀ ਦਿੰਦੇ ਕਰੰਟ ਆਲੀ ਤਾਰਾਂ ਲਾ ਰੱਖੀਆਂ ਲੋਕਾਂ ਨੇ।
ਹਂਜੀ, ਤੇ ਜੇ ਹੁਨ ਹੈਗਾ ਵੀ ਪਿੰਡਾਂ ਚ ਸੜਕਾਂ ਤੇ ਬੈਂਦੇ ਤੇ ਸੜਕਾਂ ਤੇ ਬੈਠ ਨਹੀਂ। ਸਾਡੇ ਕਿਉਂ ਛਾਂ ਹੈ ਨਹੀਂ ਜੀ।
ਸਹੀ ਗੱਢ ਹੈ।
ਵਿਚਾਰੇ ਕਦੇ ਇੱਧਰ ਕਦੇ ਇੱਧਰ ਧੁੱਪੇ ਸੜਦੇ ਰੈੱਦੇ ਹੈਗੇ। ਉਨਾਂ ਦੀ ਜੂਨ ਬੁਰੀ ਹੈ ਵਿਚਾਰਿਆਂ ਦੀ।
ਹਂਜੀ, ਹਂਜੀ ਸਹੀ ਗੱਲ ਹੈ।
ਤੇ ਪਸ਼ੂ ਆਹਾ ਪੰਛੀ ਕਿੱਥੇ ਬੈਠਨਾ ਹੈਗਾ। ਅੱਗੇ ਆਲਨਾ ਇਨੇ ਇਨ ਹੀ ਪਾਂਦੇ ਸੀਗੇ। ਜਿਵੇਂ ਕੋਈ ਵੀ ਔਹ ਹੁੰਦਾ ਸੀ ਦਰੱਖ਼ਤ
ਹੂੰ।
ਹਾਂ।
ਹਨ ਤੇ ਹੈ ਨੀ ਇੰਨੇ ਪਕਛੀ ਪਤਾ ਨੀ ਕਿੱਥੇ ਗਏ।
ਪਕਸ਼ੀ ਰਹਿਨਗੇ ਕਿੱਥੇ ਜੇ ਦਰੱਖ਼ਤ ਹੀ ਹੈ ਨਹੀਂ ਜੀ।
ਹਾਂ ਅੰਦਰ ਤਾਂ ਜਾਨਗੇ ਹੀ ਪਕਸ਼ੀ ਹੋਨਗੇ ਪਕਸ਼ੀ ਹੁਨ ਵਿਚਾਰੇ ਕਿੱਥੇ ਰੈਨਗੇ।
ਹਾਂ -ਹਾਂ- ਹਾ- ਔਹੀ ਹੈ ਹੁਨਦਰੱਖ਼ਤ ਜੇ ਲਾ ਲਾਇਆ ਵੀ ਸਰਕਾਰ ਨੇ ਇੰਨੀ ਗਰਮੀ ਏ ਗਰਮੀ ਦੇ ਵਿੱਚ ਦਰੱਖ਼ਤ ਬਹਾਲ ਨਹੀਂ ਹੁੰਦਾ ਛੇਤੀ ਜੇ ਆਪਾਂ ਡੇਲੀ ਉਨੂੰ ਪਾਨੀ ਪਾਵਾਂਗੇ ਨਾ। ਫੇਰ ਜਾ ਕੇ ਹੁਨ ਮੰਨ ਕੇ ਚਲੋ ਵੀ ਆਪਾਂ ਘਰੇ ਕੋਈ ਪੋਧਾ ਲਾਗਾਉਨੇ ਆਂ ਪੌਦਾ ਲਗਾਉਂਨੇ ਆਂ। ਠੀਕ ਹੈ ਹੁਨ ਆਪਾਂ ਡੇਲੀ ਪਾਨੀ ਪਾਉਨੇ ਆ ਨਾ ਫੇਰ ਜਾ ਕੇ ਔਹ ਬਾਹਾਲ ਹੁੰਦਾ ਹੈਗਾ। ਜਦੋਂ ਉਨੂੰ ਆਪਾਂ ਦੋ ਦਿਨ ਪਾਨੀ ਨਾ ਪਾਉ ਆ ਔਹ ਕੁਮਲਾ ਜਾਂਦਾ ਗਰਮੀ ਇੰਨੀ।
ਕੁਮਲਾ ਜਾਂਦਾ ਔਹ ਤਾਂ ਗਰਮੀ ਨਾਲ ਸੜ ਈ ਜਾਂਦਾ ਵਿਚਾਰਾ।
ਹਂਜੀ, ਤੇ ਔਹੀ ਏ। ਤੇ ਜੇ ਹੁਨ ਮੰਨ ਕੇ ਚਲੋਗੇ ਸੜਕਾਂ ਤੇ ਦਰੱਖ਼ਤ ਲਗਾਉਂਦੇ ਹੈਗੇ। ਔਹਦੀ ਰੋਜ਼ ਕੋਨ ਦੇਖ ਭਲ ਕਰਦਾ, ਕੋਈ ਨੀ ਕਰਦਾ। ਇੱਕ ਵਾਰੀ ਜੇ ਲਗਾ ਵੀ ਦਿੱਤਾ ਨ ਹੈਗਾ। ਉਹਦੇ ਵਿੱਚ ਮੁੜ ਕੇ ਪਾਨੀ ਨੀ ਪਾਉਨਾ ਔਹ ਉੱਥੇ ਮੱਚ ਜਾਨਾ ਹੈਗਾ। ਫੇਰ ਦਰੱਖ਼ਤ ਕਿੱਥੋਂ ਹੋਨ ਗੇ।
ਤਾਂਹੀ ਤੇ ਕੈਂਦੇ ਹਾਂ ਵੀ ਨਵੀਂ ਪੀੜੀ ਨਹੀਂ ਲਗਾਉਂਦੀ ਉੁੰਦਰ। ਤੇ ਨੇ ਪੁਰਾਨੀਆਂ ਨੇ ਲਾਏ ਸੀ ਬਜ਼ੁਰਗਾਂ ਨੇ ਔਹ ਚੱਲੀ ਜੈਂਦੇ ਸੀ। ਕਿੰਨੇ ਵੱਡੇ ਵੱਡੇ ਪੁਰਾਨੇ ਦਰੱਖ਼ਤ ਸੀ ਔਹ ਸਾਰੇ ਫਟਗਏ।
ਹਾਂ ਹਾਂ ਹੁਨ ਤਾਂ ਸਾਰੇ ਪਟਦੇਨ। ਸੜਕਾਂ ਤਾਂ ਹੁਨ ਹੁਨ ਸੜਕਾਂ ਦਾ ਖਿਲਿਆਰ ਬਾਹ ਰੱਖਿਆ ਹੈਗਾ ਕੀ ਪਤਾ ਗਾ ਕਦੋਂ ਤੱਕ। ਬੰਨ ਨੀਕਿਤੀ ਦੇ ਲੱਗਿਆ ਵੀ ਹਾਂ ਸੜਕ ਬਨਦੀ ਹੈ ਪੱਟ ਪੱਟ ਕੇਗਾ ਸਾਰਾ ਆਉਨ ਜਾਨ ਵਾਲੇ ਸਾਧਨ ਬੜੇ ਤੰਗ ਹੁੰਦੇ ਹੈਗੇ।
ਸਹੀ ਗੱਲ ਹੈ ਜੀ।
ਹਾਂ ਊ।
ਜੇੜੇ ਵਿਚਾਰੇ ਬਾਇਕ ਆਲੇ ਹੁੰਦੇ ਆ। ਔਹ ਜਦਤੱਕ ਰੋਵਂਉਦੇ ਆ ਵਿਚਾਰੇ ਤੰਗਦੇ ਜਿ ਕਾਰਾਂ ਚ ਆਪਾਂ ਕੀ ਤੰਗ ਹੋਨੇ ਔਹ ਤਾਂ ਸਹੀ ਹੈ।
ਚਾਰ ਪਹੀਆ ਨੀ ਹੁੰਦਾ ਇੰਨਾ ਤੰਗਾ ਜਿੰਨਾ ਦੋ। ਪਹੀਆ ਹੁੰਦਾ ਹੈ, ਦੋ ਪਹੀਏ ਨੇ ਔਖਾ ਹੈ, ਜਾਨਾ ਹੈਗਾ। ਹੁਨਕਈ ਵਾਰੀ ਆਪਾਂ ਵੀ ਚੱਲਦੇ ਹਗੇ ਜਿਵੇਂ ਬਾਜ਼ਾਰ ਵਗੈਰਾ ਹੈਗਾ। ਤਾਂ ਜਦੋਂ ਬੋੱਤ ਔਖਾ ਹੁੰਦਾ ਹੈਗਾ।
ਬੋੱਤ ਔਖਾਂ ਹੁੰਦਾ ਦਾ ਸਹੀ ਗੱਲ ਹੈ। ਜੇ ਬੱਚਾ ਨਾਲ ਹੋਵੇ ਕੋਈਜਵਾਕ ਨਾਲ ਹੋਵੇ ਛੋਟਾ ਤੇ ਪਿਤਰ ਤੇ ਜੈਦਾ ਹੀ।
ਹਾਂਜੀ, ਫੇਰ ਜਿਆਦਾ ਤੰਗ ਹੁੰਦੇ ਹੈਗੇ।
ਹੂੰ।
ਉਹੀ ਆ ਹੁਣ ਦੇਖੋ ਆ ਹੁਣ ਬਣਾਉਣ ਲੱ ਅਹ ਲੱਗੇ ਆ। ਪਤਾ ਨੀ ਕਿੰਨਾ ਕੁ ਟਾਈਮ ਲਾਉਣਗੇ, ਹਜੇ ਤੱਕ ਤਾਂ ਦੇਖੋ ਵੀ ਤਿੰਨ ਚਾਰ ਸਾਲ ਤੱਕ ਮੈਨੂੰ ਲੱਗਦਾ ਕੰਮ ਟਪਾ ਦੇਣਗੇ।
ਤਿੰਨ ਚਾਰ ਸਾਲ ਤੋਂ ਦੋ ਤਿੰਨ ਸਾਲ ਤੋਂ ਹੋ ਗਏ ਹਟੇ।
ਹਾਂਜੀ, ਉਹੀ ਤਾਂ ਹੈ ਵੀ ਇਨਾ ਟਾਈਮ ਔਖਾ ਹੋ ਜਾਏਗਾ। ਸਰਕਾਰ ਵੀ ਹੈਗਾ ਕਰਕੇ ਤਾਂ ਛੱਡ ਤਾ ਕੰਮ, ਹੈਗਾ ਐਵੇਂ ਨੀ ਹੌਲੀ ਹੌਲੀ ਕਰਦੇ ਹੈਗੇ।
ਹੂੰ।
ਹੁਣ ਤਾਂ ਸਾਰਾ ਕੁਛ ਓਧਰੋਂ ਪਿੰਡਾਂ ਦੇ ਵਿੱਚ ਪੱਟ ਰੱਖੀਆਂ ਸੜਕਾਂ, ਪਿੰਡਾਂ ਦੇ ਵਿੱਚ ਕਹਿੰਦੇ ਪਾਈਪ ਹਾਂ ਸਾਡੇ ਤਾਂ ਇੱਥੇ ਇੰਨਾ ਬੁਰਾ ਹਾਲ ਹੈ, ਸਾਰੀਆਂ ਸੜਕਾਂ ਦਾ ਸਤਿਆਨਾਸ਼ ਕਰਤਾ ਜੀ। ਪੱਟ- ਪੱਟ ਕੇਏਗਾ ਹੁਣ ਕਈ ਵਾਰੀ ਬਾਰਿਸ਼ ਵੀ ਆ ਜੇ ਹੁਣ ਪਿਛੇ ਜਿਹੇ ਬਾਰਿਸ਼ ਆਈ ਸੀ ਜੀ, ਤੇ ਉੱਥੇ ਸੜਕਾਂ ਜਿੱਥੇ ਪੱਟੀਆਂ ਲਗ ਉੱਥੇ ਟੋਏ ਬਣੀ ਗਏ। ਕਿਉਂ ਪੂਰਾ ਰੇ ਮਿੱਟੀ ਪਈ ਨੀ ਗੀ ਉੱਪਰ ਹੈਗੀ। ਪੱਟ ਤਾਂ ਦਿੱਤੀ ਆ, ਦੱਬੀ ਹੈ ਨੀ ਪੂਰੀ ਮਿੱਟੀ, ਗ ਤੇ ਉਹ ਵਿੱਚ ਧੱਸਣ ਲੱਗ ਗਿਆ ਹੈਗਾ। ਬਾਏ ਚਾਂਸ ਹੈਗਾ ਕੋਈ ਬੱਚਾ ਵਗੈਰਾ ਹੋਵੇ ਕਈ ਵਾਰੀ ਟੋਆ ਜ਼ਿਆਦਾ ਪੈ ਜਾਂਦਾ ਹੈਗਾ, ਤੇ ਬੱਚਿਆਂ ਨੂੰ ਕੀ ਪਤਾ ਲੱਗਦਾ ਵੀ ਇੱਥੋਂ ਦੀ ਐਵੇਂ ਹੈਗਾ।
ਪਤਾ ਲੱਗਦਾ ਸਹੀ ਗੱਲ ਹੈ, ਸਾਰੇ ਪਿੰਡਾਂ ਦਾ ਇਹੀ ਹਾਲ ਹੈ ਜੀ, ਸਾਰੇ ਪਿੰਡਾਂ ਦਾ ਇਹੀ ਹਾਲ ਕਰ ਰੱਖਿਆ।
ਚਲੋ ਠੀਕ ਹੈ, ਫਿਰ ਦੀਦੀ।
ਅੱਛਾ ਠੀਕ।